ਹਾਂਜੀ ਸਤਿ ਸ੍ਰੀ ਅਕਾਲ ਜੀ
ਹੋਰ ਠੀਕ ਠਾਕ ਤੁਸੀਂ
ਹਾਂਜੀ ਠੀਕ-ਠਾਕ, ਤੁਸੀ ਸੁਣਾਓ
ਉਹ ਕੀ ਕਰ ਰਹੇ
ਮੈਂ ਤੇ ਕੁਛ ਨੀ ਬਸ ਆਪਣਾ ਟਾਈਮ ਹੋ ਜਾਂਦਾ ਥੋੜਾ ਬਹੁਤਾ ਉੱਪਰ ਬੜ ਗਰੀ ਗਰੀਦ ਰੀ ਵਗੈਰਾ ਲਗਾਈ ਹੋਈ ਹੈ ਉੱਪਰ ਪੁਦੀਨਾ ਵਗੈਰਾ ਧਨੀੀਆਂ ਵਗੈਰਾ ਬਸ ਪਾਣੀ ਵਗੈਰਾ ਪਾਣਾ ਹੀ ਆ ਉਹਨਾਂ ਨੂੰ
ਅੱਛਾ ਜੀ
ਨਾਲੇ ਕੁਛ ਸੋਚ ਰਹੇ ਸੀ ਚਟਨੀ ਬਣਾਵਾਂ ਅੱਜ ਪੁਦੀਨੇ ਦੀ ਨਾ
ਹਾਂ ਚਟਨੀ ਬਹੁਤ ਅੱਛੀ ਹੁੰਦੀ ਹੈ ਉਹ ਦਿਨੇ ਦੀ
ਆ ਜੋ ਬਣਾਇਆ ਹੋਇਆ ਆਪਣਾ ਦਾਲ ਵਗੈਰਾ ਬਣਾਈ ਹੈ ਤੇ ਨਾਲ ਮੈਂ ਕਿਹਾ ਚੱਲ ਥੋੜ੍ਹੀ ਜਿ ਚਟਨੀ ਬਣਾ ਲੈਂਦੇ ਹਾਂ ਉਹਦਾ ਸਵਾਦ ਅਲੱਗ ਹੋ ਜਾਂਦਾ ਥੋੜ੍ਹਾ
ਹਮ ਵਧੀਆ ਤੁਹਾਨੂੰ ਵੀ ਸ਼ੌਕ ਹੈਗਾ
ਹਾਂਜੀ ਮੈਨੂੰ ਬਹੁਤ ਸ਼ੌਕ ਹੈ ਜੀ ਬਹੁਤ ਸ਼ੌਕ ਹੈ ਬਸ ਮੈਂ ਆਪਣੇ ਸਗੋਂ ਹਸਬੈਂਡ ਨੂੰ ਕਹਿੰਦੀ ਰਹਿੰਦੀ ਹਾਂ ਮੈਨੂੰ ਨਾ ਮਿੱਟੀ ਵਗੈਰਾ ਕੁਛ ਆਪਣਾ ਲਿਆ ਦੋ ਫਲਾਵਰ ਵਗੈਰਾ ਲਿਆ ਦੋ ਮੈਨੂੰ ਤਾਂ ਬੜੇ ਅੱਛੇ ਲੱਗਦੇ ਨੇ ਬਸ ਉਹਨਾਂ ਨੂੰ ਆਪਣੇ ਕੰਮ ਤੋਂ ਟਾਈਮ ਵਗੈਰਾ ਮਿਲੇ ਤੇ ਕਦੇਨਾ ਹਰ ਚੀਜ਼ ਜ਼ਰੂਰੀ ਹੈ ਚਲੋ ਜਿੰਨਾ ਕੁ ਹੋ ਜਾਂਦਾ ਹੈ ਨਾ ਕੁ ਲਗਾ ਵੀ ਲੈਂਦੇ ਹਾਂ
ਨਹੀਂ ਲਗਾਣੇ ਚਾਹੀਦੇ ਨੇ ਅੱਧ ਟਾਈਮ ਤੇ ਬਹੁਤ ਚੰਗੀ ਗੱਲ ਹੈਗੀ
ਅੱਛੀ ਗੱਲ ਹੈ ਥੋੜ੍ਹੀ ਵੈਸੇ ਤਾਂ ਲੋਕ ਆਪਣਾ ਕੀ ਕਹਿੰਦੇ ਨੇ ਪੇੜ ਵਗੈਰਾ ਕੱਟੀ ਜਾ ਰਹੇ ਨੇ ਹੁਣ ਸਾਨੂੰ ਚਾਹੀਦਾ ਥੋੜਾ ਬਹੁਤਾ ਵੀ ਆਪਣੇ ਆਪ ਨੂੰ ਕਰੀਏ ਠੀਕ
ਹਾਂ ਬਿਲਕੁਲ ਇਨਵਾਇਰਮੈਂਟ ਵੀ ਦੇਖਣਾ ਚਾਹੀਦਾ ਹੈ ਪੇੜ ਪੌਦੇੇ ਕੱਟੇ ਜਾ ਰਹੇ ਨੇ ਸੜਕਾਂ ਬਣਾਈ ਜਾਣ ਪੇੜ ਪੌਧੇ ਲਗਉਦੇ ਹੈ ਨਹੀਂ ਫ
ਸਾਡੇ ਇੱਥੇ ਘਰ ਦੇ ਕੋਲ ਪਿੱਛੇ ਪੂਰੇ ਪੇੜ ਪੌਦੇੇ ਹੁੰਦੇ ਸੀ ਪਹਿਲੇ ਇੱਥੇ ਬਹੁਤ ਸਾਰੇ ਕੱਟ ਕੁੱਟ ਕੇ ਤੇ ਹੁਣ ਉੱਥੇ ਕਲੋਨੀਆਂ ਕੱਢਣ ਲੱਗ ਗਏ ਨੇ
ਬਸ ਵੀ ਅਸੀ ਪੁੱਛੇ ਸਾਰਾ ਆਪਣਾ ਖ਼ਰਾਬ ਕਰਨ ਵਾਲਾ ਇਨਵਾਰਮ ਇਸਨੂੰ ਇਹੀ ਦਿੱਕਤ ਹੈ ਸਾਰੀ।
ਹਮ ਹੋ ਬਸ ਗਰਮੀ ਵੱਧਦੀ ਪਈ ਇਹੀ ਕਾਰਨ ਹੈਗੇ ਨਹੀਂ ਗਰਮੀ ਵੱਧਨ ਦੇ।
ਚਾਹੀਦਾ ਨੀ ਹੈ ਇਹਨਾਂ ਨੂੰ ਵੈਸੇ ਚਲੋ ਕਲੋਨੀਆਂ ਵੀ ਕੱਟ ਪਰ ਜਿਹੜਾ ਜੋ ਚੀਜ਼ ਜ਼ਰੂਰੀ ਹੈ ਆਪਣਾ ਆਪ ਨੂੰ ਸਾਨੂੰ ਆਕਸੀਜਨ ਵਗੈਰਾ ਲਈ ਪੇੜ ਪੌਦੇ ਦੀ ਜ਼ਰੂਰਤ ਹੈ ਨਾ ਉਹ ਚੀਜ਼ ਤੇ ਹੋਣੀ ਚਾਹੀਦੀ ਹੈ।
ਕਟੇ ਨੇ ਉਹ ਲਗਾਣ ਵੀ ਫਿਰ ਦੁਬਾਰਾ ਨਾ ਫਿਰ ਗੱਲ ਵੀ।
ਬਿਲਕੁਲ ਜੀ।
ਇਹਨਾਂ ਨੇ ਕਿੱਥੇ ਲਗਾਨੇ ਹੁੰਦੇ ਨੇ ਇਹ ਆਪਣਾ ਕੰਮ ਕਰਕੇ ਚਲੇ ਜਾਂਦੇ ਨੇ।
ਬਸ ਵੀ ਏ ਤੇ ਸਾਡੇ ਵਰਗੇ ਨੇ ਅਸੀਂ ਕਹਿਨੇ ਆ ਚਲੋ ਦ ਅਸੀਂ ਹੁਣ ਪਿੱਛੇ ਜੀ ਚਲੋ ਆਉਂਦੇ ਤੇ ਲੇਟ ਹੀ ਨੇ ਹੁਨ। ਪਿੱਛੇ ਜੀ ਨਾ ਟਮਾਟਰ ਲਗਾਏ ਸੀ ਤਿੰਨ ਚਾਰ ਮਹੀਨੇ ਹੋ ਗਏ। ਵੱਧ ਤੋਂ ਵੱਧ ਅੱਠ ਨੌ ਟਮਾਟਰ ਆਏ ਹੋਣੇ ਆ ਉਤਾਰੇ ਉਹ ਜੋ ਮਤਲਬ ਘਰ ਉਗਾਏ ਸਬਜ਼ੀਆਂ ਦਾ ਟੇਸਟ ਹਨਾ ਉਹ ਬਾਜ਼ਾਰਾਂ ਵਰਗੀਆਂ ਤਾਂ ਹੈਨੀ। ਕਿਉਂਕਿ ਉਹਨਾਂ ਨੇ ਅੱਜ ਕੱਲ ਕੈਮੀ ਕਲ ਨੇ ਹਰ ਕੋਈ ਕੈਮੀਕਲ ਪਾਈ ਜਾਂਦੇ ਨੇ ਸਬਜ਼ੀਆਂ ਬਣਾਈ ਜਾਂਦੇ ਨੇ ਬਸ
ਬਿਲਕੁਲ
ਘਰ ਦੀ ਪਿਓਰਿਟੀ ਹੁੰਦੀ ਹੈ ਉਹ ਤੇ ਹੁੰਦੀ ਨਾ ਬਾਰ। ਕੁਛ ਬੱਚਿਆਂ ਨੇ ਉਪਰ ਕੁਛ ਬੱਚਿਆਂ ਨੇ ਉਪਰ ਆ ਕੇ ਆਪਣਾ ਟਮਾਟਰਾਂ ਨਾਲ ਖੇਲਿਆ। ਅੱਧੇ ਟਮਾਟਰ ਉਹਨਾਂ ਨੇ ਵੇਸਟ ਕਰ ਦਿੱਤੇ ਨੇ।
ਬੱਚੇ ਬੜੇ ਸ਼ਰਾਰਤੀ ਹੈਗੇ।
ਬਸ ਜੀ ਬੋ ਸ਼ਰਾਰਤੀ ਨੇ ਪੁੱਛੋ ਨਾ ਏਨਾਂ ਨੂੰ ਅੱਜ ਕਲ ਜੇੜ੍ਹੇ ਫੋਨ ਨੇ ਨਾ ਏਨਾਂ ਨੇ ਇੰਨਾ ਦਾ ਬੇੜਾ ਗਰਕ ਕਰ ਦਿੱਤਾ ਏ। ਆਪਣੇ ਆਪ ਫੋਨ ਖੋਲਦਾ ਏ ਆਪਣੇ ਆਪ ਔਡਰ ਕਰ ਦਿੰਦਾ ਇੰਨੀਆਂ-ਇੰਨੀਆਂ ਮਹਿੰਗੀਆਂ ਚੀਜ਼ਾਂ ਸਗੋਂ ਔਡਰ ਵਾਲਾ ਬਾਰ ਆ ਜਾਂਦਾ ਏ ਤੇ ਓਨੂੰ ਫੇਰ ਵਾਪਸ ਭੇਜੀ ਦਾ ਬਈ ਅਸੀਂ ਤਾਂ ਕੀਤਾ ਈ ਨੀ ਔਡਰ।
ਓਹੀ ਨਾ ਜਿਵੇਂ-ਜਿਵੇਂ, ਜਿਵੇਂ-ਜਿਵੇਂ ਟ ਕਨੋਲੋਜੀ ਵਦੀ ਜਾ ਰੀ ਨਾ ਫਿਰ ਉ ਉਵੇਂ ਨਾ ਬੱਚੇ ਵੀ ਬੋਤ ਐਡਵਾਂਸ
ਹਾਂ ਕਿਸੇ ਟਾਈਮ ਤੇ ਚਲੋ ਅਸੀਂ ਹੁਣ ਓਨਾਂ ਨੂੰ ਓ ਭੇਜ ਦਿੰਨੇ ਆ ਕਿਸੇ ਟਾਈਮ ਓ ਵੀ ਇਰੀਟੇਟ ਹੋ ਜਾਂਦੇ ਨੇ ਬਈ ਅਸੀਂ ਹੁਣ ਬਾਰ-ਬਾਰ ਔਡਰ ਨੂੰ ਵਾਪਸ ਨੂੰ ਲੈ ਕੇ ਜਾ ਸਕਦੇ।
ਬਿਲਕੁਲ-ਬਿਲਕੁਲ ਓ ਤੇ ਹੈ ਈ ਏ ਨਾਲੇ ਪਤਾ ਕੀ ਗੱਲ ਹੈਗੀ ਹੁਣ ਇਸ ਚੀਜ਼ ਦੇ
ਨੀ ਪਤਾ ਬਈ ਓ ਓਸਨ ਬੈਂਕ ਵਗੈਰਾ ਜੇੜ੍ਹੇ ਪੈਸੇ ਟ੍ਰਾਂਸਫਰ ਹੁੰਦੇ ਨੇ ਏਨਾਂ ਨੂੰ ਹਜੇ ਓ ਚੀਜ਼ ਨੀ ਪਤਾ ਓ ਪਤਾ ਏ ਤੇ ਪੈਸੇ ਈ ਕਰਦੇ ਰੇਨ ਟ੍ਰਾਂਸਫਰ ਅਗਰ ਪੇਡ ਹੋਏ ਤਾਂ ਫਿਰ ਵੀ ਮੁਸ਼ਕਿਲ ਨਾਲ ਈ ਕੈਂਸਲ ਕਰਨਾ ਪੈਂਦਾ ਨਾ ਇਸ ਕਰਕੇ ਉੱਥੇ ਆਪਸ਼ਨ ਲ ਗੀ ਹੋਈ ਐ ਸਪੈਸ਼ਲੀ ਏਨਾਂ ਕਰਕੇ ਬਈ ਅਸੀਂ ਘਰ ਆਂਦਾ ਫੇਰ ਈ ਓਨਾ ਨੂੰ ਪੇਮੈਂਟ ਕਰ ਦਿਆ
ਹੂੰ-ਹੂੰ ਓ ਗੱਲ ਪਤਾ ਕੀ ਏ ਕਿ ਟੈਕਨੋਲਜੀ ਜੇੜੀ ਹੈਗੀ ਨਾ ਕੁੱਛ ਫਾਇਦੇ ਵੀ ਹੈਗੇ ਨੇ ਨੁਕਸਾਨ ਵੀ ਬੋ
ਹਾਂਜੀ ਬਸ ਜੀ ਜੇ ਅਗਰ ਓਨੂੰ ਸਈ ਤਰ੍ਹਾਂ ਇਸਤੇਮਾਲ ਕਰੀਏ ਤੇ ਉਨਾਂ ਦੇ ਫਾਇਦੇ ਵੀ ਬੜੇ ਨੇ।
ਬੱਚੇ ਹੈਗੇ ਨਾ ਓ ਸਈ ਇਸਤੇਮਾਲ ਕਰ
ਨਾ-ਨਾ ਉਹੀ ਨਾ ਦੇਖੋ ਅੱਜ ਕੱਲ ਬੱਚਿਆਂ ਨੂੰ ਫੋਨ ਦੇਦੋ ਹੁਣ ਅੱਜ ਕੱਲ੍ਹ ਛੋਟੇ-ਛੋਟੇ ਬੱਚਿਆਂ ਦੇ ਕੋਲ ਤੇ ਫੋਨ ਨੇ ਵੈਸੇ ਵੀ।
ਚੱਲ ਗਿਆ ਅੱਜ ਕੱਲ ਇੰਸਟਾਗ੍ਰਾਮ, ਫੇਸਬੁੱਕ ਉੱਥੇ ਕਿ ਬੱ ਚੇ ਛੋਟੇ-ਛੋਟੇ ਬੱਚੇ ਰੀਲਾਂ ਵੇਖਦੇ ਰੈਣਗੇ ਵੀਡੀਓ ਵੇਖਦੇ ਰੈਣ
ਬਸ ਅੱਜ-ਕੱਲ ਏਨਾਂ ਕੋਲ ਖੇਲਣ ਵਾਸਤੇ ਕੋਈ ਗੇਮਾਂ ਤਾਂ ਹੁੰਦੀਆਂ ਨੀ ਏ ਕੇਂਦੇ ਨੇ ਸਾਨੂੰ ਫੋਨ ਦੇ ਦੋ ਅਸੀਂ ਓ ਨਾਂ ਦੇ ਵਿੱਚ ਮਸਤ ਰਈਏ ਬਸ।
ਬਸ ਓਹੀ ਨਾ ਫਿਰ ਓ ਗਲਤ ਪੈਂਦਾ ਪ੍ਰਭਾਵ ਬ
ਹਾਂ-ਹਾਂ ਏ ਤੇ ਹੈ ਹੀ, ਹੁਣ ਮੈਂ ਏਨਾ ਨੂੰ ਬੱਚਿਆਂ ਨੂੰ ਕੌਣ ਸਮਝਾਏ ਬਈ ਕੀ ਚੀਜ਼ ਚੰ ਅਸੀਂ ਆਪਣੇ ਟਾਈਮ ਤੇ ਥੋੜ੍ਹੀਆਂ ਖੇਡਾਂ-ਖੇਡਦੇ ਹੁੰਦੇ ਸੀ। ਕਈ ਖੇਡਾਂ ਸੀ, ਗਲੀ ਵਿੱਚ ਲੁੱਕੜ ਮਿੱਟੀ ਖੇਲਣੀ ਲੁੱਕਨ ਮਿੱਟੀ ਖੇਲਣੀ, ਪਕੜਨ ਪਕੜਾਈ ਖੇ ਲਣੀ ਖੋ-ਖੋ ਖੇਲਣੀ। ਤੇ ਆਪਣਾ ਠਿੱਪੂ ਕਰਮਾ ਖੇਲਣਾ ਗਲੀਆਂ ਦੇ ਵਿੱਚ।
ਹਾਂ ਤੇ ਹੁਣ ਅਜ-ਕੱਲ੍ਹ ਕਿੱਥੇ ਐ
ਅੱਜ-ਕੱਲ ਦੇ ਬੱਚਿਆਂ ਨੂੰ ਪਤਾ ਈ ਹਾਂ ਇੱਕ ਬੈਟਬੋਲ ਦਾ ਪਤਾ, ਹੋਣਾ ਏਨਾਂ ਨੂੰ ਹੋਰ ਏਨਾਂ ਨੂੰ ਕੁਛ ਨੀ ਪਤਾ।
ਹੋਰ ਸੁਣਾਓ? ਘੁੰਮਣ ਫਿਰਨ ਨੀ ਗਏ ਕਿੱਥੇ?
ਘੁੰਮਣ ਫਿਰਨ ਦਾ ਦੇਖੋ ਪਲੈਨ ਹੈਗਾ ਤੇ ਐ ਥੋੜੇ ਦਿਨ ਤੱਕ, ਤੇ ਦੇਖੋ ਹੁਣ। ਜਾਵਾਂਗੇ, ਵਾਟਰਫੋਲ ਵਗੈਰਾ ਬੱਚਿਆਂ ਨੂੰ ਲੇਜਾਂਗੇ ਆਪਣਾ ਇੱਧਰ ਐਚ ਓ ਫੋਨ ਪੈਂਦਾ ਕੋਲ ਨਾ ਅੱਛੀ ਜਗ੍ਹਾ ਬਣੀ ਹੋਈ ਐ ਓ ਵੀ, ਤੇ ਵਾਟਰ ਪਾਰਕ ਸਾਰਾ ਦਿਨ ਇੰਜੋਏ ਕਰਨਗੇ, ਆਪਣਾ ਹਾਂਜੀ ਵਾਟਰ ਪਾਰਕ ਤੇ ਸਾਰਾ ਦਿਨ ਇੰਜੋਏ ਕਰਨਗੇ, ਮ ਆਪਣਾ ਹੋਰ ਓਹੀ ਨਾ ਸਾਰਾ ਦਿਨ ਇੰਜੋਏ ਕਰਨਗੇ ਤੇ ਤਾਂ ਛੁੱਟੀ ਦਿਨ ਵੇਖਾਂਗੇ ਨਾ ਜਿਸ ਦਿਨ ਛੁੱਟੀ ਹੋਏਗੀ ਏਨਾਂ ਨੂੰ ਤੇ ਉਸ ਦਿਨ ਈ ਨਿਕਲਾਂਗੇ।
ਹੂੰ-ਹੂੰ, ਬਿਲਕੁੱਲ-ਬਿਲ
ਹੂੰ,
ਹੋਰ ਸੁਣਾਓ? ਤਿਆਰੀ ਹੋਗੀ ਰਾਤ ਦੀ ਰੋਟੀ
ਰਾ ਦੀ ਰੋਟੀ ਬਸ ਦਾਲ ਵਗੈਰਾ ਹੁਣ ਬਣਾਈ ਐ ਤੜਕਾ ਲਗਾਉਣਾ ਉਹਨੂੰ ਨਾਲ- ਇੱਕ ਪਾਸੇ ਤੜਕਾ ਤਰਾਨਗੇ। ਦੂਸਰੇ ਪਾਸੇ ਆਪਣਾ ਚਟਨੀ ਵਗੈਰਾ ਬਣਾ ਲਾਂਗੇ।
ਹੂੰ-ਹੂੰ,
ਤੇ ਹੋਜੇ ਗਾ ਹੁਣੇ ਹੀ ਗੈਸਟ ਆਏ ਹੋਏ ਸੀ, ਕੋਈ ਉਹ ਗਏ ਨੇ ਚਾਹ ਵਗੈਰਾ ਪੀਤੀ ਹੈ, ਸਮੋਸੇ ਵਗੈਰਾ ਖਾਧੇ ਨੇ ਉਹਨਾਂ ਨੇ ਕਹਿੰਦੇ ਸੀ ਅਸੀਂ ਨੀ ਖਾਂਦੇ ਤੇ ਮੈਂ ਕਿਹਾ। ਚਲੋ ਇਸ ਟਾਈਮ ਤੇ ਹੁਣ ਟਾਈਮ ਵੀ ਹੈਗਾ ਵੈਸੇ ਵੀ, ਥੋੜਾ ਸਨੈਕਸ ਵਗੈਰਾ ਦਾ ਤੇ ਚਲੋ। ਨਾ ਇਸੀ ਬਣਾ ਲੈ ਮੰਗਵਾ ਲੈਂਨੀ ਆ ਬਜ਼ਾਰੋਂ,
ਹਾਂ, ਬਿਲਕੁਲ-ਬਿਲਕੁਲ
ਤੁਸੀਂ ਸੁਣਾਓ ਚਾਹ ਪੀ ਲਿੱਤੀ?
ਕੀਤੀ ਚਾਹ ਵਗੈਰਾ ਮੂਵੀ ਦੇਖ ਰਹੇ ਸੀ।
ਅੱਛਾ ਜੀ, ਕਿਹੜੀ ਮੂਵੀ ਚੱਲਦੀ ਪਈ ਅੱਜ-ਕੱਲ੍ਹ
ਉਹ ਵੈੱਬ ਸੀਰੀਜ਼ ਦੇਖ ਰਿਹਾ ਸੀਗੇ।
ਹਾਂਜੀ,
ਵੈਬ ਸਰੀਜ਼ ਦੇ ਸੀ ਵੈਬ ਸਰੀਜ਼,
ਅੱਛਾ ਵੈਬ ਸੀਰੀਜ਼ ਦੇਖਦੇ ਹੋ, ਤੁਸੀਂ?
ਹਾਂ ਵੈਬ ਸੀਰੀਜ਼ ਦੇਖ ਰਿਹਾ ਸੀ ਮੈਂ ਬਸੋਂ, ਬਸ ਉਹ ਦੇਖਦੇ ਸੀ ਹਨਾ, ਚਾਹ ਵਗੈਰਾ ਪੀ ਕੇ ਤੇ, ਆਇਆ ਮ ਵੀ ਥੋੜ੍ਹਾ ਬਾਹਰ,
ਅੱਛਾ ਚਲੋ ਵਧੀਆ ਜੀ, ਥੋੜਾ ਬਹੁਤ ਇਸ ਟੈਮ ਵੋਕ ਵਗੈਰਾ ਹੋ ਜੇਨਾ,
ਬੜੇ ਬਸ ਫਾਰਕ ਚ ਆਏ ਬੱਚੇ ਖੇਡਦੇ ਨੇ, ਕ੍ਰਿਕਟ ਵਗੈਰਾ ਬਹੁਤ ਠੀਕ ਹੁੰਦੇ ਹੈ।
ਇਹਨਾਂ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ, ਜੀ ਅਸੀਂ ਤੇ। ਆਪਣੇ ਟਾਈਮ ਤੇ ਰਾਤੀ ਦਸ-ਦਸ ਗਿਆਰਾਂ-ਗਿਆਰਾਂ ਵਜੇ ਘਰ ਆਣਾ ਤੇ ਅਸੀਂ ਅੱਜ ਦੇ ਟਾਈਮ ਚ ਆਪਣੇ ਬੱਚਿਆਂ ਨੂੰ ਕੱਲੇ ਵੀ ਨੀ ਛੋੜ ਸਕਦੇ। ਕੁਛ ਮਾਹੌਲ ਵੀ ਨੀ ਅੱਜ-ਕੱਲ ਐ ਸਾਰ ਦਾ ਮਾਹੌਲ ਵੀ ਬਹੁਤ ਵਧੀਆ, ਬਲਕੀ ਏ ਅੱਜ ਕੱਲ੍ਹ ਤੇ ਉਹ ਚੀਜ਼ਾਂ ਰਹੀਆਂ ਨੇ ਜੋ ਪਹਿਲੇ ਟਾਈਮ ਵਿੱਚ ਸੀਗੀਆਂ ਅਸੀਂ ਦਸ ਦਸ ਗਿਆਰਾਂ ਗਿਆਰਾਂ ਵਜੇ ਤੱਕ ਲੋਕਾਂ ਦੇ ਘਰ ਖੇਡਦੇ ਹੀ ਰਹਿਨਾ ਹਾਂ ਠੀਕ ਹੈ, ਅੱਜ ਦੇ ਟਾਈਮ ਵਿੱਚ ਵੈਸੇ ਵੀ ਹਾਂ, ਉਹੀ ਗੱਲ ਬਹੁਤ ਸਾਇੰਸਤ ਬਦਲ ਗਿਆ
ਵਿਸ਼ਵਾਸ ਨਹੀਂ ਕਰ ਸਕਦੇ ਨਾ ਅੱਜ
ਹਾਂਜੀ ਹਾਂਜੀ ਟਾਈਮ ਬਹੁਤ ਬਦਲ ਗਿਆ ਅੱਜ ਕੱਲ ਨਾ ਵੈਸੇ ਵੀ ਆਪਣਿਆਂ ਤੇ ਨੀ ਵਿਸ਼ਵਾਸ ਕਰ ਸਕਦਾ ਕੋਈ ਬਾਹਰਦਿਆਂ ਤੇ ਤੇ ਬਹੁਤ ਦੂਰ ਦੀ ਗੱਲ ਏ
ਉਹ ਬਿਲਕੁਲ ਬਿਲਕੁਲ ਟਾਈਮ ਬਹੁਤ ਚੇਂਜ ਹੋ ਗਿਆ ਅਜ ਕੱਲ ਦਾ ਬਸ ਹੁਨ ਛੁੱਟੀਆਂ ਪਈਆਂ ਦੀ ਏ ਘੁਮਾਨ ਫਿਰਾਨ ਆਸਤੇ ਥੋੜ੍ਹਾ ਸੋਚ ਰਿਹਾ ਇਹਨਾਂ ਨੂੰ
ਬਸ ਇਹਨਾਂ ਨੂੰ ਅਪਨਾ ਲੈ ਜਾਨਾ ਸੀ ਇਹਨਾਂ ਦੇ ਨਾਨੀ ਵਗੈਰਾ ਘਰ ਥੋੜੇ ਦਿਨ ਆ ਜਾਂਦੇ
ਉੱਧਰ ਤੇ ਹੋ ਆਏ ਨੇ ਨਾਨੀ ਵਲ ਤੇ ਹੋਆ ਉਥੇ
ਅੱਛਾ ਜੀ ਬਸ ਓਧਰ ਵੀ ਪਰੇਸ਼ਾਨ ਕਰਦੇ ਹੋਨੇ ਨੇ
ਅਤੇ ਬਸ ਬੱਚੇ ਤੁਹਾਨੂੰ ਪਤਾ ਈ ਅੱਜ ਕੱਲ ਬਹੁਤ ਪ੍ਰੇਸ਼ਾਨ ਕਰਦੇ ਨੇ ਹੁਨ ਕਹਿੰਦੇ ਨੇ ਕੁਛ ਕਿੱਧਰ ਠੰਡੀ ਜਗ੍ਹਾ ਕੋਈ ਪਾੜਾ ਪੂੜਾ ਵਾਲੀ ਜਗ੍ਹਾ ਲੈ ਕੇ ਜਾਓ
ਅੱਛਾ ਜੀ
ਉਹ
ਤੇ ਕਿੱਧਰ ਲੈ ਕੇ ਜਾਣ ਦਾ ਸੋਚਿਆ ਫੇਰ ਤੁਸੀਂ
ਮੈਂ ਸੋਚਦਾ ਮੈਕਲੋਡਗੰਜ ਜਾਣ ਦੀ
ਅੱਛਾ ਜੀ, ਚਲੋ ਅੱਛਾ ਬਹੁਤ ਵਧੀਆ ਉਹ ਤੇ
ਉੱਥੇ ਨਾ ਵੈਦਰ ਹਾਂ ਮੇਰੇ ਫਰੈਂਡ ਗਏ ਦੇ ਸੀ। ਪ ਨਾ ਅਤੇ ਉਹ ਵੈਦਰ ਬਹੁਤ ਅੱਛਾ ਹੈਗਾ
ਸਾਡੇ ਵੀ ਨੋਨ ਗਏ ਹੋਏ ਸੀ ਉਹ ਦੱਸਦੇ ਪਏ ਅ ਕਹਿੰਦੇ ਉੱਥੇ ਨਾ ਵੈਦਰ ਬਹੁਤ ਅੱਛਾ ਚੱਲਦਾ
ਉੱਥੇ ਦਾ ਵੈਦਰ ਬਹੁਤ ਬਹੁਤ ਅੱਛਾ ਹੁੰਦੇ
ਤੇ ਹਾਂ ਅਸੀਂ ਅਪਨਾ ਲਾਸਟ ਟਾਈਮ ਗਏ ਸੀ ਉੱਧਰ, ਤੇ ਉਸ ਟ ਵੀ ਬਹੁਤ ਅੱਛਾ ਵੈਦਰ ਸੀ, ਬੜਾ ਇੰਜੋਏ ਕੀਤਾ
ਹਾਂ
ਬੱਚੇ ਵੀ ਖੁਸ਼ ਹੋ ਗਏ ਸਗੋਂ ਉੱਧਰ ਬਈ ਚਲੋ ਕੋਈ ਅੱਛੇ ਅਸੀਂ ਵੀ ਕੁਛ ਦੂਸਰੀ ਜਗਹਾ ਦੇ ਆਇ ਆ
ਉੱਥੇ ਮਾਲ ਰੋਡ ਵਗੈਰਾ ਹੈਗਾ ਉੱਥੇ ਤੇ ਨਾਲ ਅੱਗੇ ਬਾਕਸੋ ਵੋਟਰ ਹੋ ਲੇ ਗਇਆ ਉੱਪਰ, ਹਾਂ ਬਹੁਤ ਅੱਛੀ ਜਗ੍ਹਾ ਬਣੀ ਹੋਈ
ਵਗੈਰਾ ਤੇ
ਹਾਂ ਹ ਬਸ ਥੋੜੀ ਟਰੈਕਿੰਗ ਕਰਨੀ ਪੈਂਦੀ ਵਾਟਰਫੋਲ ਦੀ ਤੇ ਬਹੁਤ ਅੱਛਾ ਵਿਊ ਹੈ, ਬਹੁਤ ਅੱਛਾ
ਚਲੋ ਨੈਕਸਟ ਟਾਈਮ ਜਦੋਂ ਇਹਨਾਂ ਨੂੰ ਹਸ ਮੈਨੂੰ ਛੁੱਟੀਆਂ ਹੋਨਗੀਆਂ ਫੇਰ ਅਸੀਂ ਵੀ ਓਦਾਂ ਦਾ ਚੱਕਰ ਲਾਵਾਂਗੇ। ਇਸ ਟਾਈਮ ਤੇ ਦੇਖੋ ਹਜੇ ਤੇ ਹੁਣ ਵੈਸੇ ਸਕੂਲ ਖੁੱਲਨ ਵਾਲੇ ਨੇ ਇਹਨਾਂ ਨੂੰ ਵਾਟਰਫੋਲ ਤੱਕ ਬੱਚੇ ਘੁੰਮ ਆਨਗੇ, ਇੰਨਾ ਈ ਬਹੁਤ ਏ ਥੋੜਾ ਬਹੁਤਾ ਫੰਨ ਹੋ ਜੇ ਇਹਨਾਂ ਦਾ ਵੀ
ਹਮ ਹਮ ਹਮ ਬੱਸ ਤਾਂ ਹੀ ਨਾਂ ਮ ਕਿਹਾ ਛੁੱਟੀਆਂ ਖਤਮ ਹੋਣੀਆਂ, ਛੁਟੀਆਂ ਖਤਮ ਹੋਣ ਤੋਂ ਪਹਿਲੇ ਪਹਿਲੇ ਘੁਮਾ ਘੁਮਾਵਾਂ ਇਹਨਾਂ ਨੂੰ
ਹਾਂ ਬਸ ਏ ਤੇ ਹੈ ਈ ਐ ਚਲੋ ਠੀਕ ਹੈ ਜੀ ਫੇਰ ਮੈਨੂੰ ਨਾ ਕੋਲ ਆ ਰਹੀ ਹੈ ਕਿਸੇ ਦੀ ਨਾ ਮੈਂ ਤੁਹਾਨੂੰ ਬਾਦ ਚੋ ਗਲ਼ ਕਰ ਓਕੇ ਜੀ, ਸਸ ਸ਼੍ਰੀ ਕਾਲ ਜੀ, ਸਸ ਸ਼੍ਰੀ ਕਾਲ